ਹੈਲੋ!
ਹੈਲੋ, ਸਤਿ ਸ਼੍ਰੀ ਅਕਾਲ ਭੈਣ ਜੀ।
ਸਤਿ ਸ਼੍ਰੀ ਅਕਾਲ ਭੈਣ ਜੀ, ਹੋਰ ਕੀ ਹਾਲ ਚਾਲ ਏ ਤੁਹਾਡਾ?
ਬਸ ਠੀਕ, ਤੁਸੀਂ ਸੁਣਾਓ ਕੀ ਕਰਦੇ ਸੀ?
ਬਸ ਅੱਸੀਂ ਵੀ ਵਧੀਆ।
ਚਾਹ ਪੀਣ ਲਗੀ ਸੀ, ਮੈਂ ਕਿਹਾ ਚੱਲ ਭੈਣ ਜੀ ਨਾਲ ਗੱਲ ਹੀ ਕਰਲੋ ਚਾਹ ਪੀਂਦੇ-ਪੀਂਦੇ।
ਬਸ ਪੈਣ ਜੀ ਮੇਰਾ ਵੀ ਸੇਮ ਏ, ਮੈਂ ਵੀ ਚਾਹ ਬਣਾਈ ਸੀ। ਬੈਠੀ ਸੀ ਤੇ ਤੁਹਾਡਾ ਫੋਨ ਆ ਗਿਆ।
ਮੈਂ ਕਿਹਾ ਚੱਲ ਮੈਂ ਗੱਲ ਵੀ ਨਾਲ ਹੀ ਕਰਦੀ ਆ, ਭੈਣਜੀ ਨਾ ਬੜੇ ਦਿਨ ਹੋ ਗਏ ਗੱਲ ਨੀ ਕੀਤੀ ਹੈਗੀ।
ਹਾਂਜੀ-ਹਾਂਜੀ ਭੈਣ ਜੀ ਆ ਤੇ ਏ। ਹੋਰ ਸੁਣਾਓ ਭੈਣੀ ਘਰ ਪਰਿਵਾਰ ਸਭ ਠੀਕ ਠਾਕ ਐ?
ਹਾਂਜੀ-ਹਾਂਜੀ, ਭੈਣ ਜੀ, ਸਭ ਠੀਕ ਐ। ਤੁਸੀਂ ਸੁਣਾਓ ਭੈਣ ਜੀ ਤੁਹਾਡਾ ਹਾਲ ਠੀਕ ਐ?
ਹਾਂਜੀ।
ਪੰਜ ਭੈਣ ਜੀ।
ਕਿਆ ਤੁਸੀਂ ਭੈਣ ਜੀ, ਕੀ ਕਿਹਾ ਤੁਸੀਂ ਭੈਣ ਜੀ?
ਤੁਹਾਡਾ ਘਰ ਪਰਿਵਾਰ ਠੀਕ ਐ ਭੈਣ ਜੀ।
ਹਾਂਜੀ-ਹਾਂਜੀ ਸਭ ਵਧੀਆ।
ਅੱਛਾ-ਅੱਛਾ, ਹੋਰ ਬੱਚੇ ਕੀ ਕਰਦੇ ਆ ਅੱਜ ਕੱਲ?
ਬੱਚੇ ਬਸ ਥੋੜ੍ਹਾ ਬੈਠੇ ਨੇ ਕਮਰੇ ਚ ਦੂਸਰੇ, ਮੈਂ ਏਦਰ ਕੱਲੀ ਚਾਹ ਪੀਂਦੀ ਪਈ ਸੀ।
ਅੱਛਾ-ਅੱਛਾ, ਵੈਸੇ
ਹੋਰ ਤੁਸੀਂ ਸੁਣਾਓ, ਚਾਹ ਕਿੰਨੀ ਕੁ ਬਾਰ ਪੀਂਦੇ, ਭੈਣਜੀ ਤੁਸੀਂ ਫਿਰ?
ਨਈ ਚਾਹ ਜਿਆਦਾ ਨੀ ਭੈਣ ਜੀ ਇੱਕ ਸਵੇਰੇ ਤੇ, ਇੱਕ ਸ਼ਾਮੀ ਉਹ ਪੀਵ ਦੀ ਜਿਆਦਾ ਨੀ ਪੀਂਦੇ।
ਮੈਂ ਵੀ ਭੈਣ ਜੀ ਦੋ ਟਾਈਮ ਇ ਪੀਂਦੀ ਆ। ਇੱਕ ਕੱਪ ਸਵੇਰੇ, ਇੱਕ ਕੱਪ ਸ਼ਾਮੀ ਜ਼ਿਆਦਾ ਚਾਹ ਪੀਣੇ, ਹਾਂਜੀ ਜ਼ਿਆਦਾ ਚਾਹ ਪੀਣੀ ਵੀ ਨਹੀਂ ਚਾਹੀਦੀ।
ਹਾਂਜੀ, ਸਿਹਤ ਲਈ ਹਾਨੀਕਾਰਨ ਵੀ ਦੱਸ
ਹਾਂਜੀ-ਹਾਂਜੀ, ਐਸੀਡਿਟੀ ਬਣਾ ਦਿੰਦੀ ਐ।
ਹੂੰ।
ਜਲਣ ਕਰਦੀ ਐ, ਚਾਹ ਜਿੰਨਾ ਘੱਟ ਟੋ ਬੰਦਾ ਪੀਏ।
ਹਾਂਜੀ।
ਲੇਕਿਨ ਹੁਣ ਅਸੀਂ ਕੰਮ ਕਰਨੇ ਹੋਏ ਘਰ ਦੇ, ਸਾਰੇ ਜਦੋਂ ਤੱਕ ਚਾਹ ਨਹੀਂ ਪਾਉਣੇ ਆ ਤਾਂ ਤੱਕਨ ਅਸੀਂ ਚੱਲ ਵੀਰ ਨਹੀਂ ਸਕਦੇ।
ਹ ਹਾਂਜੀ, ਸਾਨੂੰ ਆਦ ਆਦਤ ਪੈ ਗਈ ਨਾ ਚਾਹ ਪੀਣ ਦੀ ਭੈਣ ਜੀ, ਉਹ ਫੇਰ ਟੈਮ ਸਿਰ ਤਲੱਬ ਲੱਗ ਹੀ ਜਾਂਦੀ। ਚਾਹ ਪੀਣ ਦੀ
ਇਹ ਤੇ ਹੈ।
ਹੋਰ ਭੈਣਜੀ ਤੁਸੀਂ ਸੁਣਾਓ ਕਿੱਦਾਂ? ਮੌਸਮ ਦਾ ਕੀ ਹਾਲ ਚਾਲ ਐ?
ਬਸ ਮੌਸਮ ਤੇ ਐਵੇਂ ਹੀ ਬਣਿਆ ਹੋਇਆ ਵੇ, ਨਾ ਬਾਰਿਸ਼ ਆਂਦੀ ਪਈ ਏ। ਗੈਰ ਜਿਹ ਬਣੀ ਦੀ ਏ ਐ, ਦੇਖੋ ਹੁਣ ਕਦੋਂ ਖੁੱਲ੍ਹਦਾ ਮੌਸਮ
ਹੂੰ-ਹੂੰ।
ਉਹ ਸਾਡੇ ਕਿਸੇ ਦਾ ਫੋਨ ਆਇਆ ਸੀ, ਆ ਜਾਓ ਗੁਰਦੁਆਰੇ ਮੈਂ ਕਿਹਾ ਅਸੀਂ ਦੁਪਹਿਰੇ ਤੇ ਹੋ ਕੇ ਗਏ ਆ ਗੁਰਦੁਆਰੇ ਕਹਿੰਦੇ ਫਿਰ ਤੁਸੀਂ ਪ੍ਰਸ਼ਾਦੇ ਬਣਾ ਕੇ ਲੈਓ ਅੱਜ ਉਹ ਹੈਗਾ ਹੈ ਨਾ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼
ਹਾਂਜੀ-ਹਾਂਜੀ, ਹਾਂਜੀ ਪ੍ਰਕਾਸ਼ਪੁਰਵ ਏ।
ਹਾਂਜੀ
ਹਾਂਜੀ ਸਾਨੂੰ ਵੀ ਆਇਆ ਦਾ ਗੁਰਦੁਆਰੇਓ ਫੋਨ। ਬਸ ਹੁਣ ਮੈਂ ਵੀ ਚਾ ਪਾਣੀ ਪੀ ਕੇ ਮੈਂ ਕਿਹਾ ਸੀ ਟਾਈਮ ਸਿਰ ਬਣਾ ਕੇ ਤੇ ਗੁਰਦੁਆਰੇ ਦੇ ਆਵਾਂਗੇ।
ਹਾਂਜੀ-ਹਾਂਜੀ ਭੈਣਜੀ ਪਤਾ ਕਿਉਂ ਲੈ ਕੇ ਜਾਂਦੇ ਨੇ ਮਿੱਸੇ ਪ੍ਰਸ਼ਾਦੇ ਗੁਰਦੁਆਰੇ?
ਨਈ ਸਾਨੂੰ ਮਿਸੇ ਪ੍ਰਸ਼ਾਦੇ ਨੀ ਕੇ ਸਾਨੂੰ ਓਦਾਂ ਪ੍ਰਸ਼ਾਦੇ ਕੇ ਬਣਾ ਕੇ ਲੈ ਆਇਓ।
ਨਈਂ-ਨਈਂ ਭੈਣ ਜੀ ਇਹ ਗੁਰਦੁਆਰੇ ਤੇ ਮਿੱਸੇ ਪ੍ਰਸ਼ਾਦੇ ਨਾਲ ਅੰਬ ਤੇ ਨਾਲ ਲੱਸੀ ਹੁੰਦੀ ਹੈ ਦਈ
ਅੱਛਾ-ਅੱਛਾ ਠੀਕ ਉਹ ਵਾਲਾ ਗੁਰਪੁਰਬ ਏ।
ਹਾਂਜੀ-ਹਾਂਜੀ
ਅੱਛਾ-ਅੱਛਾ ਹਾਂਜੀ ਮੈਂ ਨਾ ਵਾਲੇ ਦਿਨਾਂ ਚ ਗ ਆਪਣੇ ਪੇਕਿਆਂ ਘਰ ਹੁੰਦੀ ਸੀ। ਤੇ ਆਟਾ ਗੁਰਪੁਰਬ ਉੱ ਥੇ ਹੀ ਆਉਂਦਾ ਸੀ ਉੱਥੇ ਮਿੱਸੇ ਪ੍ਰਸ਼ਾਦੇ, ਲੱਸੀ ਤੇ ਅੰਬ ਮਿਲਦਾ ਹੁੰਦਾ ਸੀ। ਠੀਕ ਹੈ-ਠੀਕ ਹੈ ਹਾਂਜੀ-ਹਾਂਜੀ।
ਗੁਰਪੁਰਬ ਹੈਗਾ ਹਾਂਜੀ ਉਹ
ਅੱਛਾ-ਅੱਛਾ, ਅੱਛਾ ਤੇ ਕਿਉ ਦਿੰਦੇ। ਨਈਂ-ਨਈਂ ਭੈਣ ਜੀ ਤੁਸੀਂ ਦੱਸੋ ਕਿ
ਅੱਜ ਜੀ ਮੈਂ ਭੈਣ ਜੀ ਸਗੋਂ ਦੇਖੀ ਏ ਪਹਿਲੇ ਖ ਖੈਰ ਪਤਾ ਸੀ ਮੈਨੂੰ।
ਹਾਂਜੀ-ਹਾਂਜੀ
ਅੱਜ ਫੇਰ ਦੁਬਾਰਾ ਆ ਗਈ ਅਤੇ ਬਸ ਉਹ ਗੁਰਪੁਰਬ ਵੀ ਆ ਗਿਆ। ਤੇ ਸਾਖੀ ਵੀ ਚੇਤੇ ਆ ਗਏ ਹਾਂਜੀ-ਹਾਂਜੀ ਮਾਤਾ ਗੰਗਾ ਜੀ ਹਾਂਜੀ। ਮਾਤਾ ਗੰਗਾ ਜੀ ਬਾਬਾ ਬੁੱਢਾ ਜੀ ਕੋਲ ਜਦੋਂ ਬਾ ਮਾਤਾ ਗੰਗਾ ਜੀ ਦੇ ਘਰ ਸੰਤਾਨ ਨੀ ਹੁੰਦੀ ਸੀ ਤੇ ਉਹ ਗੁਰੂ ਅਰਜਨ ਦੇਵ ਜੀ ਨੂੰ ਕਹਿੰਦੇ ਨੇ ਤੇ ਫਿਰ ਕੋਈ ਉਹਨਾਂ ਨੂੰ ਕਹਿੰਦਾ ਤੁਸੀਂ ਬਾਬਾ ਬੁੱਢਾ ਜੀ ਕੋਲ ਜਾਓ ਪ੍ਰਸ਼ਾਦੇ ਲੈ ਕੇ ਤੇ ਤੁਹਾਡੀ ਸੁਣਨਗੇ।
ਠੀਕ ਐ।
ਨਹੀ ਪਹਿਲੇ ਉਹ ਮਾਤਾ ਗੰਗਾ ਜੀ ਜਾਂਦੇ ਨੇ ਪੂਰਾ ਆਪਣਾ ਸ਼ਾਹੀ ਸਵਾਰੀ ਅਕਨ ਰੱਥ ਤੇ ਝੜ ਕੇ ਜਾਂਦੇ ਨੇ। ਮਾਤਾ ਗੰਗਾ ਜੀ ਬਾਬਾ ਬੁੱਢਾ ਜੀ ਕੋਲ ਜਾਂਦੇ ਨੇ ਅਤੇ ਫੇਰ ਉਹ ਬਾਬਾ ਬੁੱਢਾ ਜੀ ਅ ਕੋਲ ਜਾਂਦੇ ਨੇ ਤੇ ਉਹ ਉਹਨਾਂ ਨੂੰ ਉਨਾਂ ਕੋਲ ਹੋ ਕੇ ਆ ਜਾਂਦੇ ਨੇ ਫੇਰ ਘਰ ਆ ਕੇ ਆਪਣਾ ਬਾਬ ਗੁਰੂ ਅਰਜਨ ਦੇਵ ਜੀ ਨਾਲ ਗੱਲ ਕਰਦੇ ਨੇ ਕਿ ਮੈਂ ਗਈ ਸੀ ਐਵੇਂ-ਐਵੇਂ ਫਿਰ ਗੁਰੂ ਅਰਜਨ ਦੇਵ ਜੀ ਉਹਨਾਂ ਨੂੰ ਸਮਝਾਉਂਦੇ ਨੇ ਅਗਰ ਤੁਸੀਂ ਕੋਈ ਕਿਸੇ ਵੱਡੇ ਕੋਲ ਜਾਂਦੇ ਹੋ ਤਾਂ ਨੀਵੇਂ ਹੋ ਕੇ ਜਾਣਾ ਚਾਹੀਦਾ। ਤੁਸੀਂ ਝਾੜ ਪੀੜ ਕੇ ਕਿਉਂ ਗਏ ਫਿਰ ਮਾਤਾ ਗੰਗਾ ਜੀ ਆਪਣੇ ਹੱਥ ਠੀ ਮਿੱਸੇ ਪ੍ਰਸ਼ਾਦੇ ਬਣਾ ਕੇ ਨਾਲ ਪਿਆਜ਼ ਨਾਲ ਲਸੀ ਤੇ ਪੈਦਲ ਗਏ ਸੀ ਫੇਰ। ਬਾਬਾ ਬੁੱਢਾ ਜੀ ਕੋਲ ਫੇਰ ਬਾਬਾ ਬੁੱਢਾ ਜੀ ਨੇ ਉਨਾਂ ਦੇ ਪ੍ਰਸ਼ਾਦੇ ਵੀ ਸਵੀਕਾਰ ਕੀਤੇ ਸੀ ਤੇ ਉਨਾਂ ਜੇੜੇ ਗੰਡੇ ਲੈ ਕੇ ਗਏ ਸੀ ਉਹ ਗੰਡੇ ਨੂੰ ਹੱਥ ਨਾਲ ਪੰੰਨਿਆ ਸੀ। ਬਾਬਾ ਬੁੱਢਾ ਜੀ ਨੇ ਤਾਂ ਹੀ ਤੇ ਸਾਰੇ ਕਹਿੰਦੇ ਨਾ ਹੱਥ ਕੇ ਭਾ ਹੱਥ ਨਾਲ ਭਨਨਾ ਚਾਹੀਦਾ ਪ੍ਰਸ਼ਾਦ ਆਲਾ। ਜੇੜਾ ਗੰਡਾ ਹੁੰਦਾ ਹੈ ਬਾਬਾ ਜੀ ਨੇ ਹ ਥ ਨਾਲ ਭਣਿਆ ਸੀ ਉਹ ਗੰਡਾ ਤੇ ਉਹਨਾਂ ਨੂੰ ਵਰ ਦਿੱਤਾ ਸੀ ਜਿਵੇਂ ਮੈਂ ਐ ਗੰਡਾ ਭੰਨਿਆ ਐਵੇਂ ਹੱਥ ਨਾਲ ਭੰਨਿਆ ਐਵੇਂ ਤੁਹਾਡੇ ਘਾਸ ਪੁੱਤਰ ਹੋਏਗਾ ਉਹ ਦੁਸ਼ਮਣਾਂ ਦੀ ਐਵੇਂ ਹੱਥ ਨਾਲ ਭੰਨ ਕੇ ਉਹ ਕਰ ਦੇਗਾ।
ਗਰਦਨ ਉਹ ਹਾਂਜੀ-ਹਾਂਜੀ।
ਹਾਂਜੀ ਐ ਗੁਰਪੁਰਬ ਤਾਂ ਹੁੰਦਾ ਗੁਰੂ ਹਰ ਗੋਬਿੰਦ ਸਾਹਿਬ ਜੀ ਹੋਏ ਸੀ ਨਾ, ਤੇ ਤਾਂ ਮਾਤਾ ਗੰ ਹਾਂ
ਹਾਂਜੀ ਮੈਨੂੰ ਇਹ ਨੀ ਪਤਾ ਹੈਗਾ ਸੀ, ਹੁਣ ਤੁਸੀਂ ਦੱਸਿਆ ਭੈਣ ਜੀ ਥੋੜਾ ਪਤਾ ਲੱਗਾ ਵੇ। ਉਹੀ ਹੈ, ਗੁਰੂ ਘਰ ਜਾਵਾਂਗੇ ਸਾਖੀਆਂ ਸੁਣਾਂਗੇ, ਤਾਂ ਹੀ ਸਾਨੂੰ ਕੁੱਛ ਪਤਾ ਲੱਗੇਗਾ।
ਹਾਂਜੀ ਹਾਂਜੀ ਭੈਣਜੀ, ਇਹ ਤੇ ਹੈਗੇ।
ਉਹ ਤੇ ਹੈ
ਤਾਂ ਇਹ ਤੇ ਬਾਬਾ ਬੁੱਢ ਦਾ ਜੇ ਗੁਰਦੁਆਰੇ ਵੀ ਅੱਜ ਬੜੇ ਗਏ ਹੋਣੇ ਨੇ, ਲੋਕ ਮਿੱਸੇ ਪ੍ਰਸ਼ਾਦੇ ਲੈ ਕੇ, ਖਰੋਤੇ 'ਤੇ ਹਰ ਟਾਈਮ ਹੀ ਹਰ, ਜਿਸ ਟਾਈਮ ਜਾਓ ਤੁਸੀਂ ਉਹ ਇਹੀਓ ਲੰਗਰ ਹੈਗਾ ਵੇ ਮਿਸੇ ਪਰਸ਼ਾਦੇ, ਰੋਜ਼ ਉਹਨਾ ਉੱਧਰ, ਕੋਈ ਨਾ ਕੋਈ ਲੈ ਕੇ ਆਉਂਦਾ, ਜਿਨ੍ਹਾਂ ਨੇ ਮੰਨਤ ਮੰਨਨੀ ਹੈ ਜਾਂ ਜਿਨ੍ਹਾਂ ਦੀ ਮੰਨਤ ਪੂਰੀ ਹੁੰਦੀ ਹੈ ਸਭ ਬੜੇ ਸ਼ਰਧਾ ਭਾਵਨਾ ਨਾਲ ਜਾਂਦੇ ਨੇ, ਮੰਨਤ ਮੰਨਣ ਵਿੱਚ ਜਾਂਦੇ ਨੇ, ਲਾਨ ਵੀ ਜਾਂਦੇ ਨੇ,
ਹਾਂਜੀ- ਹਾਂਜੀ ਉਹ ਤੇ ਹੈ ਹੀ, ਫੇਰ ਮੰਨਤ ਮੰਗੀਏ ਤਲਾਂ ਨੀ ਤੇ ਹੈ ਹੀ,
ਹਾਂਜੀ, ਭੈਣ ਜੀ
ਹਾਂਜੀ- ਹਾਂਜੀ ਹ ਹਾਂਜੀ, ਹੋਰ ਮੈਂ ਕੱਲ ਗਈ ਸੀ। ਇੱਧਰ, ਤਾਂ ਮਤਲਬ ਕਿ ਪੰਜਾਬ ਦੇ ਕਿਸੇ ਗੁ ਗੁਰ ਗੁਰਦੁਆਰੇ ਨੇੜੇ ਹੀ ਸਨ।
ਹੂੰ,
ਤੇ ਉੱਥੇ ਬਾਬਾ ਦੀਪ ਸਿੰਘ ਜੀ ਦੇ ਜਿਹੜੇ ਇਲਾਕੇ 'ਚ ਅਸੀਂ ਗਏ ਸੀ ਨਾ, ਤੇ, ਸਾਨੂੰ ਕਿਸੇ ਨੇ ਦੱਸਿਆ ਕਿ ਇਸ ਇਲਾਕੇ 'ਚ ਨਾ ਸਾਰੇ ਬਾਬਾ ਦੀਪ ਸਿੰਘ ਜੀ ਦੇ ਜਿਹੜੇ ਸ਼ਹੀਦ ਹੋਏ ਸੀ ਨਾ, ਉਹਨਾਂ ਦੇ ਨਾਲ ਜਿੰਨੇ ਵੀ ਸ਼ਹੀਦ ਸਨ, ਉਹ ਸਾਰੇ ਇਸੇ ਇਲਾਕ ਕੇ 'ਚ ਹੀ ਰਹਿੰਦੇ ਨੇ, ਸਾਰੇ ਗੁਰਦੁਆਰੇ ਉਹਨਾਂ ਦੇ ਨੇ, ਸ਼ਹੀਦਾਂ ਦੇ, ਉਸ ਪਾਸੇ ਹਾਂ। ਹਾਂਜੀ -ਹਾਂਜੀ ਉਸ ਸਾਈਡ, ਸਾਰੇ ਸ਼ਹੀਦਾਂ ਦੇ ਹੀ ਸੀ ਤੇ ਕਹਿੰਦੇ ਉਹ ਜਿੰਨੇ ਵੀ ਸੀ ਨਾ ਸ਼ਹੀਦ, ਉਹ ਸਾਰੇ ਬਾਬਾ ਦੀਪ ਸਿੰਘ ਜੀ ਦੇ, ਚਾਚੇ -ਤਾਏ
ਤਾਏ
ਮਾਮੇ ਦੇ, ਮਾਸੀਆਂ ਦੇ ਸਾਰੇ ਉਹਨਾਂ ਦੇ ਹੀ ਬੱਚੇ ਸਨ। ਆਪਸ ਵਿੱਚ, ਤੇ, ਜਿਨ੍ਹਾਂ ਨੇ ਉਹਨਾਂ ਦੇ ਨਾਲ ਬਾਬਾ ਦੀਪ ਸਿੰਘ ਜੀ ਦੇ ਨਾਲ ਸ਼ਹੀਦੀਆਂ ਦਿੱਤੀਆਂ ਸਨ। ਤੇ ਕਹਿੰਦੇ, ਸਾਰੇ ਉਹਨਾਂ ਦੇ ਹੀ ਗੁਰਦੁਆਰੇ ਸਨ ਆਲੇ -ਦੁਆਲੇ
ਅੱਛਾ, ਅੱਛਾ
ਹਾਂਜੀ- ਹਾਂਜੀ ਫੇਰ ਦਰਸ਼ਨ ਤੇ ਨਹੀ ਹੋਏ, ਟਾਈਮ ਥੋੜ੍ਹਾ ਸੀ ਓਦਾਂ, ਸਾਰੇ ਉਹਨਾ ਨੇ ਦੱਸਿਆ ਕਿ ਏਦਾਂ-ਏਦਾਂ ਸਾਰੇ। ਇਹ ਵਾਲੇ ਇਲਾਕੇ 'ਚ ਸਾਰੇ ਸ਼ਹੀਦਾਂ ਦੇ ਹੀ ਹੁੰਦੇ ਨੇ ਗੁਰਦੁਆਰੇ
ਅਛਾ ਜੀ-
ਹਾਂਜੀ- ਹਾਂਜੀ ਫੇਰ ਉਹ ਬਾ, ਫੇਰ ਬਾਬਾ ਦੀਪ- ਸਿੰਘ ਜੀ ਦੇ ਬਾਰੇ ਵੀ,, ਉਹਨਾਂ ਨੇ ਬੜੀ ਸੋਹਣੀ ਸਾਖੀ ਸੁਣਾਈ ਸੀ। ਕਿ ਬਾਬਾ ਦੀਪ ਸਿੰਘ ਜੀ, ਜਦੋਂ ਗੁਰੂ ਗੋਬਿੰਦ ਸਿੰਘ ਜੀ ਅਨੰਦਪੁਰ ਸਾਹਿਬ। ਰਹਿੰਦੇ ਸੀ ਤੇ ਬਾਬਾ ਦੀਪ ਜੀ, ਦੀਪ ਸਿੰਘ ਜੀ ਵੀ ਨਾਲ ਹੀ ਰਹਿੰਦੇ।
ਅਛਾ- ਅਛਾ ਠੀਕ ਹੈ।
ਤੋ ਕਿਲੇ ਤੇ ਹਮਲਾ ਹੋਇਆ ਸੀ ਤੇ, ਬਾਬਾ ਬਾਬਾ ਦੀਪ ਸਿੰਘ ਜੀ ਨੇ ਕਿਹਾ ਕਿ ਮੈਂ ਵੀ ਤੁਹਾਡੇ ਨਾਲ, ਕਰਾਂਗਾ। ਮਤਲਬ ਕਿ, ਯੁੱਧ ਮੈਂ ਵੀ ਕਰਾਂਗਾ। ਤੇ ਬਾਬਾ ਦੀਪ ਸਿੰਘ ਜੀ ਨੂੰ, ਗੁਰੂ ਗੋਬਿੰਦ ਸਿੰਘ ਜੀ ਨੇ ਭੇਜ ਦਿਤਾ ਸੀ। ਕਹਿੰਦੇ ਹਜੇ, ਤੁਹਾਡੀ ਜ਼ਰੂਰਤ ਨਹੀ ਹੈਗੀ। ਕੌਮ ਨੂੰ ਜਦੋਂ ਤੁਹਾਡੀ ਜ਼ਰੂਰਤ ਪਏਗੀ, ਤੇ ਅਸੀਂ ਤੁਹਾਡੇ ਕੋਲੋਂ ਸੇਵਾ ਜ਼ਰੂਰ ਲਾਾਂਗੇ, ਉਸ ਟਾਈਮ ਬਾਬਾ ਦੀਪ ਸਿੰਘ ਜੀ ਬ ਚੇ ਸਨ ਤੇ ਫੇਰ ਜਦੋਂ ਕਿ ਕਹਿੰਦੇ ਨੇ ਬਾਬਾ ਦੀਪ ਸਿੰਘ ਜੀ ਕੋਲੋਂ ਸੇਵਾ ਲਿੱਤੀ। ਤੇ ਬਾਬਾ ਤਾਂਹੀ ਤੇ ਬਾਬਾ ਦੀਪ ਸਿੰਘ ਜੀ ਬਿਰਦ ਹੋ ਗਏ ਸਨ।
ਹੂੰ ਹਾਂਜੀ -ਹਾਂਜੀ। ਇਹ ਸਾਖੀ ਨਹੀ ਪਤਾ ਸੀ ਚਲੋ ਇਹ ਮੈਨੂੰ ਪਤਾ ਚਲੀ ਹੁਣ ਸਾਖੀ। ਅਛੀ ਗੱਲ ਏ ਸਾਨੂੰ ਵੀ ਪਤਾ ਚਲ ਸਾਨੂੰ ਪਤਾ ਚਲੇਗਾ ਤਾਂ ਹੀ ਅਸੀ ਆਪਣੇ ਬੱਚਿਆਂ ਨੂੰ ਸੁਣਾਵਾਂਗੇ।
ਹਾਂਜੀ, ਹਾਂਜੀ ਸਾਨੂੰ ਵੀ ਕਿਸੇ ਨੇ ਦੱਸੀ ਸੀ ਤੇ ਮੈਂ ਕਿਹਾ ਚਲੋ ਤੁਸੀਂ ਵੀ। ਸਾਖੀ ਸੁਣਾਈਏ ਤੇ ਮੈ ਵੀ ਤੁਹਾਨੂੰ ਏਦਾਂ ਈ ਬਾਬਾ ਦੀਪ ਸਿੰਘ ਜੀ ਬਾਰੇ ਜ ਗੱਲਾਂ ਸੁਣੀਆਂ ਸੀ ਤੇ ਅਸੀ ਤੁਹਾਨੂੰ ਤੁਹਾਡੇ ਨਾਲ ਵੀ ਸ਼ੇਅਰ ਕਰੀਏ ਗੱਲਾ
ਹਾਂਜੀ- ਹਾਂਜੀ ਬਿਲਕੁਲ।
ਫਿਰ ਕਹਿਦੇ ਬਾਬਾ ਦੀਪ ਸਿੰਘ ਜੀ ਕੋਲ ਉਹਨਾਂ ਨੇ ਸੇਵਾ ਲਈ ਸੀ ਗੁਰੂ ਗੋਬਿੰਦ ਸਿੰਘ ਜੀ ਨੇ
ਹਾਂਜੀ ਇਹ ਤੇ ਹੈ, ਬਾਬਾ ਦੀਪ ਸਿੰਘ ਜੀ ਦਾ ਤਾਂ ਅੱਜ ਹੁਣ ਤੇ ਬਹੁਤ ਹੀ ਇਨਾਮ ਹੋ ਗਿਆ ਵਿੱਚ। ਪੈਰੇ ਦੇਖੋ ਤੁਸੀ ਥਾਂ- ਥਾਂ ਗੁਰਦੁਆਰਿਆਂ ਤੇ ਲੋਕੀ ਚੋਪੈਰੇ ਕੱਟਦੇ ਨੇ
ਕਈਆਂ ਦੀ ਮੰਨਤਾ ਪੂਰੀਆਂ ਹੁੰਦੀਆਂ ਪਈਆਂ ਨੇ ਉਹ ਸ਼ੁਕਰਾਨੇ ਦੇ ਚ ਪੈਰੇ ਕੱਟਦੇ ਨੇ ਕਈ ਵੈਸੇ ਹੀ ਚੁਪਹਿਰੇ ਕੱਟਦੇ ਨੇ ਹੁਣ ਤੇ ਪਹਿਲੇ ਚਲੋ ਬਾਬਾ ਦੀਪ ਸਿੰਘ ਜੀ ਦੇ ਦਰਬਾਰ ਉਥੇ ਜਾਣਾ ਪੈਦਾ ਸੀ ਸ਼ਹੀਦਾ ਸਾਹਿਬ ਅੰਮ੍ਰਿਤਸਰ ਹੁਣ ਤੇ ਚਲੋ ਲੋਕਾਂ ਨੇ ਇਧਰ ਆਪਣੇ ਸ਼ਹਿਰਾਂ ਵਿਚ ਵੀ ਇਕ ਗੁਰਦੁਆਰਾ ਐਸਾ ਬਣਾ ਲਿਆ ਜੇ ਸੰਗਤ ਦਾ ਮਨ ਹੈਗਾ ਤੇ ਇਥੇ ਆ ਕੇ ਚੁਪਹਿਰਾ ਕੱਟ
ਉਹ ਸਭ ਤੋ ਵਧੀਆ ਆ ਬਹੁਤ ਵਧੀਆ ਹੈ ਕਿ ਸੰਗਤ ਜੁੜ ਜਾਦੀ ਹੈ। ਅ ਕੱਲਾ ਬੰਦਾ, ਨਹੀ ਕਰ ਸਕਦਾ। ਕਈ ਕਰਨ ਵਾਲੇ ਕਰਦੇ ਵੀ ਹੈਗੇ ਨੇ ਜਿਹੜਾ ਰਲੇ ਸੰਬੰਧ ਇਕੱਠੇ ਹੋ ਕੇ ਕੱਟਿਆ ਜਾਂਦਾ ਆ।
ਇਹ ਤੇ ਹੈ ਭੈਣਜੀ। ਕਈ ਕਰ ਵੀ ਲੈਦੇ ਨੇ ਲੇਕਿਨ ਚਲੋ ਸੰਗਤ ਵਿਚ ਥੋੜ੍ਹਾ ਆਨੰਦ ਜਿਆਦਾ ਆ ਜਾਦਾ ਵੇ। ਇਕ ਦੂਜੇ ਨੂੰ ਦੇਖ ਕੇ ਥੋੜ੍ਹੇ ਬੰਦੇ ਨੂੰ ਪ੍ਰੇਰਨਾ ਮਿਲਦੀ ਹੈ ਵੀ ਉਹ ਐਵੇਂ ਬਹਿ ਸਕਦਾ ਤੇ ਅਸੀਂ ਕਿਉਂ ਨਹੀਂ ਬਹਿ ਸਕਦੇ ਬਸ ਇਹੀਯੋ ਮ
ਹਾਂਜੀ -ਹਾਂਜੀ ਬਸ ਗੁ ਗੁਰੂ ਨਾਲ ਜੁੜਨ ਦੀ ਗੱਲ ਹੁੰਦੀ ਹੈ।
ਹਾਂਜੀ- ਹਾਂਜੀ ਭੈਣ ਜੀ ਚਲੋ ਭੈਣ ਜੀ, ਠੀਕ ਹੈ ਫਿਰ ਮਿਲਣੀ ਆ ਤੁਹਾਨੂੰ ਮੈਂ।
ਹਾਂਜੀ, ਠੀਕ ਹੈ ਭੈਣ ਜੀ ਸਤਿ ਸ਼੍ਰੀ ਅਕਾਲ ਠੀਕ ਹੈ ਸਤਿ ਸ਼੍ਰੀ ਅਕਾਲ ਭੈਣ ਜੀ।